ਹਾਂਜੀ ਸਤਿ ਸ੍ਰੀ ਕਾਲ ਜੀ ਹੋਰ ਕਿਵੇਂ ਹੋ?
ਅਸੀਂ ਵਧੀਆ ਤੁਹਾਡੇ ਘਰ ਬੇਬੇ, ਬਾਪੂ, ਭੈਣ, ਭਰਾ ਸਾਰੇ ਵਧੀਆ।
ਹਾਂਜੀ। ਹਾਂਜੀ, ਹਾਂਜੀ ਸਾਰੇ ਵਧੀਆ ਹੋਰ ਰੋਟੀ ਪਾਣੀ ਹੋ ਗਿਆ ਰਾਤ ਦਾ।
ਜੀ, ਬਸ ਪਾਣੀ ਹੋ ਗਿਆ।
ਅੱਛਿਆ ਸਹੀ ਏ, ਮੈਨੂੰ ਕਹਿੰਦੀ ਸੀ ਜਦੋਂ
ਕਿੰਨਾ ਚਲਾ ਰਹੇ ਆ ਵੱਡੇ ਬੱਚੇ ਵੀ ਫੋਨ ਛੋਟੇ ਵੀ ਫੋਨ ਦਾ ਯੂਜ ਕਰ ਰੇ ਆ ਨਾ ਬਹੁਤ ਮਿਸ ਯੂ ਕਰ ਰੇ ਆ ਫੋਨ ਦਾ।
ਬਿਲਕੁਲ ਫੋਨ ਤੇ ਬਹੁਤ ਖ਼ਤਰਨਾਕ ਐ ਨਹੀਂ ਜੀ, ਸਾਡੇ ਘਰ ਤਾਂ ਫੋਨ ਹੀ ਨੀ ਹੈਗਾ ਬਾਕੀ ਮੈਂ ਵੇਖਣਾ ਵਾਇਰਲ ਚੀਜ਼ਾਂ ਕਿ ਬੱਚੇ ਅੱਜ ਕੱਲ੍ਹ ਇਹ ਸਭ ਕਰ ਰਹੇ ਆ ਬਹੁਤ ਗ਼ਲਤ ਹੈਗਾ ਏ ਬਾਕੀ ਸਾਡੇ ਘਰ ਤੇ ਵੇਖੋ ਫੋਨ ਹੈਗਾ ਹੀ ਨਈ ਹਜੇ। ਪਾਪਾ ਕੋਲ ਹੈਗਾ ਏ ਇੱਕ ਫ਼ੋਨ ਨੋਕਿਆ ਤਿੰਨ ਸੌ ਦਸ ਉਹ ਚਲਾਦੇ ਆ ਵੇ ਬਾਕੀ ਸਾਪ ਵਾਲਾ ਗੇਮ ਖੇਡ ਲਈ ਦਾ ਕਦੀ-ਕਦੀ ਉਹਦੇ ਅੰਦਰ।
ਅੱਛਾ ਏ, ਵਧੀਆ ਗੱਲ ਐ ਇੱਕੋ ਫੋਨ ਐ ਮੈਂ ਪਹਿਲੀ ਫੈਮਿਲੀ ਦੇਖੀ ਜਿਹਦੇ ਘਰ ਇੱਕੋ ਫੋਨ ਐ। ਨਈ ਤੇ ਅੱਜ ਕੱਲ੍ਹ ਦੀ ਫੈਮਿਲੀ ਦੇ ਜਾਓਗੇ ਨਾ ਉਨਾ ਕੋਲ ਹਰ ਪਰਸਨ ਕੋਲ ਫੋਨ ਹੁੰਦਾ ਆ।
ਬਿਲਕੁਲ, ਤੁਸੀਂ ਤਾਂ ਹੈਗੀ ਐ ਦੇਖੋ ਸਾਡੇ ਘਰ ਨਾ ਬਾਕੀ ਸਟਰ ਕਟ ਰੂਲ-ਰੂਲ ਏ ਨਾ ਸਾਡੇ ਘਰ ਦੇਖੋ ਬਹੁਤ ਜਿਆਦਾ ਨੇ। ਜਿਵੇਂ ਸਾਡੀ ਦੀਦੀ ਹੈਗੀਆਂ ਨੇ ਉਹ ਸਕੂਲ ਜਾਂਦੇ ਆ ਉਹਨਾਂ ਘਰ ਆਂਦੇ ਆ ਉਹਨਾਂ ਨੂੰ ਕ ਘਰ ਤੋਂ ਬਿਲਕੁਲ ਬਾਹਰ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਨਾ ਉਹ ਜਾਂਦੇ ਆ। ਅ ਔਰ ਬਾਕੀ ਅਸੀਂ ਸਾਰਿਆ ਨੂੰ ਇਹੀ ਨਾ ਸਵੇਰੇ ਸਾਰੇ ਪਾਪ ਡੈਡੀ ਬੇਬੇ ਸਭ ਉੱਠ ਕੇ ਪਹਿਲੇ ਸਵੇਰੇ ਚਾਰ ਵਜੇ ਗੁਰੂਦੁਆਰੇ ਜਾਣਾ। ਫੇਰ ਪਾਠ ਕਰਨਾ ਫਿਰ ਅਖੰਡ-ਪਾਠ ਸਾਡਾ ਚਲਦਾ ਏ ਉਸ ਪਹਿਲਾਂ ਭੋਗ ਪਾਣਾ ਸਾਰੇ ਜਣੇ
ਅੱਛਾ ਜੀ, ਹਾਂਜੀ ਆ ਤੇ ਬੜੀ ਵਧੀਆ ਗੱਲ ਹੈਗੀ ਐ।
ਉਹ ਚੀਜ਼ਾ ਚ ਲੱਗੇ ਪਏ ਆ ਥੋੜ੍ਹਾ ਗੁਰੂ ਘਰ ਵੱਲ ਨਾ ਜੀ ਤੇ ਫੋਨ ਨੂੰ ਥੋੜਾ। ਘੱਟ ਚਲਾਈ ਦਾ ਐ ਆਪਾਂ।
ਬਿਲਕੁਲ, ਬਿਲਕੁਲ ਕਰਨਾ ਵੀ ਚਾਹੀਦਾ ਏ ਐ ਬੜੀ ਅੱਛੀ ਗੱਲ ਐ ਗੁਰੂਘਰ ਵੱਲ ਲੱਗੇ ਵੇ ਹੋ ਤੁਹਾਡੀ ਫੈਮਿਲੀ ਗੁਰੂਘਰ ਵੱਲ ਲੱਗੀ ਵੀ ਐ।
ਹੂੰ, ਪੂਰੀ ਫੈਮਲੀ ਲੱਗੀ ਦੀ ਬਾਪੂ ਜੀ ਤੇ ਬਹੁਤ ਹੀ ਜਾਂਦੇ ਆ ਬਾਪੂ ਜੀ ਤੇ ਕਹਿੰਦੇ ਆ ਹਰ ਟਾਈਮ ਗੁਰੂਦੁਆਰੇ ਚ ਹੀ ਰਹਿੰਦੇ ਆ ਬਾਪੂ ਜੀ
ਅੱਛਾ ਸੇਵਾ ਕਰਦੇ ਨੇ ਨਾ ਉੱਧਰ ਉਹੀ ਐ ਜਿੱਧਰ ਇਨਸਾਨ ਦਾ ਮਨ ਲੱਗ ਜੇ ਫੇਰ ਇਨਸਾਨ ਉੱਧਰ ਹੀ ਜਾਂਦਾ ਏ ਆ।
ਹਾਂ, ਭਾਵੇ ਕੁਝ ਵੀ ਹੋਵੇ। ਬਿਲਕੁਲ -ਬਿਲਕੁਲ ਬਬ ਵੈਸੇ ਗੁਰਦੁਆਰੇ ਸੇਵਾ ਕਰਦੇ ਆ ਫੇਰ ਆ ਕੇ ਘਰੇ ਸੇਵਾ ਕਰਦੇ ਆ ਸਾਡੀ
ਅੱਛਿਆ ਵਧੀਆ ਗੱਲ ਏ ਫਿਰ ਤੇ ਫਿਰ ਪੰਜਾਬੀ-ਪਜੂਬੀ ਵੀ ਆਂਦੀ ਹੋਣੀ ਐ।
ਹਾਂ ਬਿਲਕੁਲ-ਬਿਲਕੁਲ ਉਹ ਆ।
ਅੱਛਾ, ਫੇਰ ਤੇ ਵਧੀਆ ਗੱਲ ਆ।
ਬਿੱਲਕੁਲ-ਬਿੱਲਕੁਲ ਉਹਨਾਂ ਨੇ ਜੀ, ਸੱਚਖੰਡ ਜਾ ਕੇ ਬਿੱਲਕੁਲ ਖੁਦ ਛੱਕ ਕੇ ਆਇਆ ਮੈਂ
ਅੱਛਾ, ਬੜੀ ਵਦੀਆ ਗੱਲ ਹੈਗੀ ਏੰਨਾ ਗੁਰਮੁੱਖ ਪਰਿਵਾਰ
ਅੰਮ੍ਰਿਤਸਰ-ਅੰਮ੍ਰਿਤਸਰ ਗਏ ਓ ਤੁਸੀਂ ਕਦੀ
ਹਾਂਜੀ ਇੱਕ ਦੋ ਵਾਰੀ ਗਏ ਆ
ਉੱਥੇ-ਉੱਥੇ ਬਾਪੂ ਜੀ ਨੇ ਕੀਰਤਨ ਕੀਤਾ ਹੋਇਆ ਸਾਡੇ
ਹਾਂ ਉੱਥੇ ਦੀਵਾਨ ਲਗਾੰਦੇ ਨੇ ਬਾਪੂ ਜੀ ਸਾਡਾ
ਗੱਲ ਏ ਹੁਨ ਜਦੋਂ ਵੀ ਕਰਨਾ ਮੈਨੂੰ ਦੱਸਾ ਮੈ ਜ਼ਰੂਰ ਹੋ ਕੇ ਆਵਾਂਗੀ ਇੱਕ ਦੋ ਵਾਰੀ
ਜੀ, ਦੱਸਾਗੇ ਬਿੱਲਕੁਲ -ਬਿੱਲਕੁਲ
ਉਹ ਮੈਂ ਕਿਹਾ ਅਸੀਂ ਬੰਦੇ ਨੂੰ ਲਾਈਵ ਦੇਖੀਏ ਤਾਂ ਕਿੰਨਾ ਅੱਛਾ ਲੱਗਦਾ ਹੈਗਾ
ਬਿੱਲਕੁਲ-ਬਿੱਲਕੁਲ ਵਿੱਚ ਬਿੱਲਕੁਲ ਬਹਿ ਕੇ ਬਿੱਲਕੁਲ ਬਹੁਤ ਦੀਵਾਨ ਲਾਇਆ ਬਾਪੂ ਜੀ ਨੇ ਸਾਡੇ ਉੱਧਰ
ਵਦੀਆ ਗੱਲ ਐ, ਬਹੁਤ ਅੱਛੀ ਗੱਲ ਹੈਗੀ ਐ ਹੋਇਆ ਚਾਹੀਦਾ ਗੁਰਮੁੱਖ ਪਰਿਵਾਰ ਬਹੁਤ ਤੁਸੀਂ ਵੀ ਆਂਢੀ- ਗੁਆਂਢੀ ਨੂੰ ਵੀ ਲਾਇਆ ਕਰੋ ਨਾ ਕੀਰਤਨਾਂ ਵਿੱਚ
ਇਹੋ ਚੀਜ਼ ਹੈਗੀ ਏ ਬਇ ਤਾਂ ਉਹ ਵੀ ਕਹਿੰਦੇ ਆ ਕਿ ਬੱਚਿਆਂ ਨੂੰ ਫੋਨ ਨਹੀਂ ਚਲਾਣਾ ਚਾਹੀਦਾ
ਹਾਂਜੀ ਸਹੀ ਏ ਮੇਰੀ ਆਂਢੀਆਂ-ਗੁਆਂਢੀਆਂ ਨੂੰ ਕਿਹਾ ਕਰੋ ਫੋਨ ਛੱਡੋ ਸਾਡੇ ਨਾਲ ਕੀਰਤਨ ਤੇ ਚਲੋ, ਉਹਨੂੰ ਇੱਕ ਦੋ ਵਾਰੀ ਲੈ ਕੇ ਜਾਓ ਕੁਝ ਛੋਟੀ -ਮੋਟੀ ਗਿਫ਼ਟ ਦਿਓ ਤੇ ਉਹਨਾਂ ਨੂੰ ਪਿਆਰ ਪੈ ਜੇਗਾ ਉਹ ਵੀ ਨਾਲ ਤੁਰਨਗੇ ਫਿਰ
ਹ ਬਿੱਲਕੁਲ- ਬਿੱਲਕੁਲ ਗੁਆਂਢੀ ਆਲੇ ਤੇ ਕਹਿੰਦੇ ਆ ਤੁਸੀਂ ਬਹੁਤ ਕੀਰਤਨ ਕਰਦੇ ਔ ਰਾਤੀ ਵੀ ਅਸੀਂ ਕੀਰਤਨ ਕਰਦੇ ਰਹਿੰਨੇ ਆ ਪੂਰੀ ਰਾਤ ਤੱਕ ਪੁਲਿਸ ਆ ਜਾਂਦੀ ਏ ਲੋਕੀ ਪੁਲਿਸ ਬੁਲਾ ਲੈਂਦੇ ਆ ਕਿ, ਤੁਸੀਂ ਇੰਨੀ ਆਵਾਜ਼ ਚੀਕਾਂ-ਚੁੱਕਾ ਕੀ ਕਰਦੇ ਪਏ ਕੀਰਤਨ ਕਰ ਰਹੋ ਔ ਅਤੇ ਅਸੀਂ ਤਾਂ ਬੜਾ ਪਰੇਸ਼ਾਨ ਰਹਿੰਦੇ ਹਾਂ ਇਸ ਚੀਜ਼ ਤੋਂ
ਅੱਛਾ, ਵਦੀਆ ਗੱਲ ਐ ਐਡਾ ਗੁਰਮੁੱਖ ਪਰਿਵਾਰ
ਆਪਾਂ ਕਹਿੰਦੇ ਅਸੀਂ ਕੀਰਤਨ ਕਰਦੇ ਪਏ ਹਾਂ ਉਹ ਕਹਿੰਦੇ ਮਾਰ-ਪੀਟ ਦੀ ਆਵਾਜ਼ਾਂ ਆ ਰਹੀਆਂ ਨੇ, ਹੋ ਜੀ ਬਹੁਤ ਵਦੀਆ ਵੀਰ ਜੀ ਬਹੁਤ ਵਦੀਆ ਹੈ, ਬਹੁਤ ਵਧੀਆ ਉਹੀ ਚੀਜ਼ ਹੈਗੀ ਹੈ ਬਾਕੀ ਜਦੋ ਮਰਜ਼ੀ ਕਹਿਨੇ ਕਿ ਫੋਨ ਨਹੀਂ ਚਲਾਨਾ ਚਾਹੀਦਾ ਬੱਚੇ ਦੀ ਆਈ ਸਾਈਟ ਕਿੰਨੀ ਵੀਕ ਹੋ ਜਾਂਦੀ ਤੁਹਾਨੂੰ ਪਤਾ ਈ ਐ
ਬਿਲਕੁਲ- ਬਿਲਕੁਲ ਉਹ ਤੇ ਹੈ ਹੀ ਐ ਹਾਂ, ਪਰ ਫੋਨ ਚ ਕੀਰਤਨ ਵਗੈਰਾ ਸ਼ਬਦ ਪਾਠ ਹੋਰ ਕੁਛ ਦੇਖਲੋ ਰੈਸਿਪੀ ਬੁੱਕ ਵਗੈਰਾ
ਅਹ ਅੱਛੀ ਚੀਜ਼ਾਂ ਵੀ ਨੇ ਉਹ ਤੇ ਹੈ ਈ ਕਿ ਤੁਸੀ ਯੂਜ ਕਰੋਗੇ ਤੁਹਾਨੂੰ ਉਹਦੇ ਅੰਦਰ ਬੜੀ ਸਾਰੀ ਅੱਛੀ ਚੀਜ਼ਾਂ ਮਿਲ ਜਾਨਗੀਆਂ ਤੁਸੀਂ ਮੈਨੂੰ ਇਹ ਮਿਸਯੂਜ ਦਾ ਧਿਆਨ ਰੱਖੋ ਬਸ ਕਿਉਂਕਿ ਮਿਸਯੂਜ ਜੋ ਨੇ ਬਹੁਤ ਹਾਰਮਫੁਲ ਹੋ ਜਾਦੇ ਨੇ, ਕਿਉਂਕਿ ਉਹ ਤੁਹਾਨੂੰ ਨਸ਼ਾ ਲਾ ਸਕਦੇ ਨੇ ਫੋਨ ਦਾ ਇੱਕ ਤਰੀਕੇ ਨਾਲ
ਫਿਰ ਉਹੀ ਉਹੀ ਨਾ ਬੰਦਾ ਫਿਰ ਉਹਦੇ ਆਧੀਨ ਹੋ ਜਾਂਦਾ ਆ, ਉਹਨੂੰ ਫੋਨ ਮਿਲੇਗਾ ਨਾ ਉਹਦਾ ਦਿਨ ਨੀ ਗੁਜਰੇਗਾ ਨਹੀਂ, ਮੈਂ ਇਤਨਾ ਨੀ ਚਲਾਂਦੀ
ਉਹੀ ਚੀਜ਼ ਹੈਗੀ ਨਾ ਫੋਨ ਘੱਟ ਚਲਾਇਆ ਕਰੋ ਮੈਂ ਤੇ ਵੇਖੋ ਮੇਰੇ ਕੋਲ ਤੇ ਫੋਨ ਈ ਨਹੀਂ ਹੈਗਾ ਬਸ
ਅੱਛਾ ਜੀ ਅੱਛਾ, ਐ ਤੇਰੇ ਪਾਪਾ ਦਾ ਫੋਨ ਲਿਆ ਗੱਲ ਕਰਨ ਆਸਤੇ
ਵੀ ੲ ਪਾਪਾ ਜੀ ਦਾ ਨੀ ਹੈਗਾ ਏ, ਮੈਂ ਪੀ ਸੀ ਓ ਗਿਆ ਸੀ, ਉਧਰੋਂ ਫੋਨ ਫੜਿਆ ਜੀ
ਅੱਛਾ ਅੱਛਾ, ਤੁਹਾਡੇ ਵੱਲ ਇਹ ਵੀ ਚੱਲਦੇ ਆ ਰੁਪਈਏ ਉਹ ਰੁਪਈਏ ਪਾਓ ਕੌਨ ਚਲਾ
ਅ ਬਿਲਕੁਲ-ਬਿਲਕੁਲ ਜੀ, ਰੁਪਈਆ ਅਰੇ ਨਈੰ ਹੁੰਦਾ ਰੁਪਈਆ ਨੀ ਓ ਕਰੇਟ ਆ ਗਈ ਓ ਪਾਂਦੇ ਆ। ਦੋ ਰੁਪਏ ਦੀ ਇੱਕ ਕਰੇਟ ਹੈਗੀ ਐ ਓ ਪਾਈ ਦੀ ਐ ਹੁਨ।
ਅੱਛਾ-ਅੱਛਾ, ਕਿ ਤੁਆਨੂੰ ਬੁਰਾ ਤਾਂ ਨੀ ਲਗਦਾ ਰੈਂਦਾ ਅੱਜ-ਕੱਲ ਦਿਹਾੜੀ।
ਹਾਂ ਲੱਗੇ ਰੈਨੇ ਆ ਓਦੇ ਤੇ ਈ ਪੀ ਸੀ ਓ ਤੇ ਈ ਬੈਠੇ ਰੈਨੇ ਆਂ ਓਈਓ ਚੀਜ਼ ਹੈਗੀ ਐ ਨਾ ਏ ਈ ਓ ਚੀਜ਼ਾਂ ਤੇ ਪਰੇਸ਼ਾਨ ਹੈਗੀਆਂ ਨੇ, ਕਿਓੰਕਿ ਦੇਖੋ ਮੈਂਗਾਈ ਕਿੰਨੀ ਵਦ ਗਈ ਐ। ਹੁਨ ਬੱਚੇ ਫੋਨਾਂ ਚ ਲੱਗੇ ਪਏ ਨੇ, ਯੂਥ ਸਾਰਾ ਫੋਨ ਚਲਾਨ ਤੇ ਲੱਗਾ ਪਿਆ, ਆਪਨੀ ਆਈ ਸਾਈਡਾ ਵੀਕ ਕਰਦੇ ਪਏ ਨੇ। ਡਾਰਕ ਸਰਕਲਜ਼ ਅੱਖਾਂ ਦੇ ਥੱਲੇ ਆ ਜਾਂਦੇ ਆ, ਤੁਆਨੂੰ ਪਤਾ ਈ ਐ।
ਚਲੋ ਤੁਆਡੇ ਬਾਪੂ ਜੀ ਨੂੰ ਇੱਕ ਵਾਰ ਮਿਲਾਂਗੇ ਜ਼ਰੂਰ, ਜਿਨਾਂ ਨੇ ਐਹੋ ਜੇ ਮਤਲਬ ਕਿ ਥੋਨੂੰ ਫੋਨ ਕਿਸੇ ਨੂੰ ਓਨੇ ਲੈ ਕੇ ਨੀ ਦਿੱਤਾ। ਬੜੀ ਅੱਛੀ ਗੱਲ ਐ ਮੈਂ ਵੀ ਪੁੱਛਾਂਗੀ, ਏ ਸੰਸਕਾਰ ਜਿਨੇ ਫੋਨ ਨਈੰ ਲੈ ਕੇ ਦਿੱਤਾ, ਏ ਸੰਸਕਾਰ ਕਿਵੇਂ ਦਿੱਤੇ ਤੁਆਨੂੰ।
ਓ-ਓ ਸੰਸਕਾਰ ਬਿਲਕੁਲ ਦੇਖੋ, ਓਨਾਂ ਨੇ ਬੜੇ ਜਗਾ ਕੀਰਤਨ ਕੀਤਾ ਐ ਮੈਂ ਕੈ ਰਿਆ ਓਨਾਂ ਨੇ ਸਪੈਸ਼ਲੀ ਓ ਜਾਂਦੇ ਰੈੰਦੇ ਆ ਕਦੇ ਵੀ ਜਿਵੇਂ ਵੱਡੇ-ਵੱਡੇ ਓਹ ਹੁੰਦੇ ਆ ਨਾ ਤੀਰਥ ਯਾਂ ਫਿਰ ਕੋਈ ਵੀ ਮੋਰ ਚ ਹੁੰਦੇ ਆ, ਓਨਾਂ ਦੇ ਮੇਨ ਹੈਡ ਰੈਂਦੇ ਆ ਓ।
ਓ ਹੋ-ਹੋ।
ਵਦੀਆ ਗੱਲ ਐ।
ਹਾਈ ਕੋਟ ਤੱਕ ਗੱਲ ਹੈਗੀ ਐ ਬਾਪੂ ਜੀ ਦੀ ਓ ਤੇ ਹੈ ਈ। ਕਈ ਵੱਡੇ-ਵੱਡੇ ਕੇਸਾਂ ਦੇ ਡਿਸ ਸੀਜ਼ਨ ਵੀ ਸਾਡੇ ਬਾਪੂ ਜੀ ਖੁਦ ਸੁਨਾ ਦਿੰਦੇ ਆ ਘਰੇ ਬੈ ਕੇ ਜੀ।
ਵਦੀਆ ਗੱਲ ਐ ਫਿਰ ਤੇ ਮਤਲਬ ਕਿ ਬੋਤ ਨੌਲੇਜ ਹੈਗੀ ਐ ਹੈਨਾ ਮ ਮਤਲਬ ਕਿ ਸਾਰੇ ਮੰਨਦੇ ਐ ਗੱਲ।
ਨਈੰ ਦੇਖੋ ਸਾਰੇ ਨੀ ਮੰਨਦੇ, ਓ ਖੁਦ ਨੂੰ ਬੋਤ ਮੰਨਦੇ ਆ।
ਅੱਛਾ-ਅੱਛਾ। ਵਦੀਆ ਗੱਲ ਐ, ਵਦੀਆ ਗੱਲ ਐ, ਫਿਰ ਤਾਂ ਚੌਵੀ ਘੰਟੇ ਵਿਚਾਰੇ ਘਰ ਪਾਠ ਈ ਕਰਦੇ ਹੋਨੈ ਐ।
ਨਈੰ ਲੱਗੇ ਰੈਂਦੇ ਆ ਓ ਦੇਖੋ, ਹਜੇ ਵੀ ਜਾਪ ਚੱਲਦਾ ਪਿਆ ਓਨਾਂ ਦਾ।
ਹਜੇ ਛੱਤ ਤੇ ਜਾਪ ਕਰਦੇ ਪਏ ਆ ਓ।
ਹੂੰ।
ਬਾਕੀ ਓਈ ਐ ਵੇਖੋ‌‌ ਐਈ ਹੁੰਦਾ ਨਾ ਜਦ ਘਰ ਦਾ ਮਹੌਲ ਏਦਾਂ ਦਾ ਹੁੰਦਾ ਐ ਤੇ ਫਿਰ ਬੱਚੇ ਵੀ ਬੋਹ ਜ਼ਾਅਦਾ ਵੋ ਹੋ ਜਾਂਦੇ ਆ, ਹੂੰ।
ਦਸਦੇ ਹੁੰਦੈ ਬੱਚੇ ਨੂੰ ਫਿਰ ਆਪਨੇ ਆਪ ਓ ਨੈਗੇਟਿਵ ਜੋ ਹੁੰਦੀ ਐ ਨਾ ਅੱਛੀ ਚੀਜ਼ਾਂ ਓ ਆਪਨੇ ਆਪ ਓਨਾਂ ਦੇ ਮਾਇੰਡ ਚ ਬੈ ਜਾਂਦੀਆਂ ਨੇ ਹੌਲੇ-ਹੌਲੇ ਨਾ
ਬਿਲਕੁਲ-ਬਿਲਕੁਲ ਓਈਓ ਐ ਨਾ ਓਈਓ ਚੀਜ਼ ਹੈਗੀ ਆ ਵੇਖੋ ਹੁਨ ਮੈਂ ਥੋਨੂ ਕੀ ਦੱਸਾਂ ਦੇਖੋ ਸਾਡੀ ਦੀਦੀ ਹੈਗੀਆ ਨੇ ਓਨਾਂ ਨੇ ਹਜੇ ਤੋਂ ਈ ਓ ਲੈ ਲਿਆ ਐ ਸੰਨਿਆਸ ਲੈ ਲਿਆ ਕੀਰਤਨ ਕਰਦੇ ਆ ਬਸ ਹੋਰ ਕੁਛ ਨੀ ਕਰਦੇ ਆ। ਚੌਵੀ ਘੰਟੇ ਕੀਰਤਨ-ਕੀਰਤਨ ਓਨਾਂ ਨੇ ਫੋਨ ਚਲਾਨਾ ਛੱਡਤਾ, ਹਰ ਚੀਜ਼ ਛੱਡਤੀ ਬਿਲਕੁਲ ਕੈੰਦੇ ਅਸੀਂ ਬਸ ਕੀਰਤਨ ਕਰਾਂਗੇ। ਸਾਨੂੰ ਕੋਈ ਨਾ ਬੁਲਾਏ।
ਆਹ ਵਦੀਆ ਗੱਲ ਆ ਫੇਰ ਤੇ ਏਨਾਂ ਦੀ ਮਤਲਬ ਕਿ ਬੰਦਾ ਇਤਨਾ ਤੁਆਡੇ ਕਰੋਂ ਸਾਰੇ ਕੀਰਤਨ ਵਾਲੇ ਹੈਗੇ ਐ ਤੁਸੀਂ ਮਤਲਬ ਜਿੱਥੇ ਜਾਂਦੇ ਹੋਗੇ ਪੂਰੀ ਫੈਮਿਲੀ ਜਾਂਦੇ ਹੋਗੇ।
ਜੀ-ਜੀ ਪੂਰਾ ਕੁੰਭਾ ਨਾਲ ਜਾਂਦਾ ਐ ਜੀ।
ਹਾਂ, ਏ ਹੀ ਨਾ ਕਿ ਤਾਂ ਪੂਰੀ ਫੈਮਿਲੀ ਜਾਂਦੇ ਹੋਓਗੇ ਜਿਥੇ ਵੀ ਜਾਂਦੇ ਹੋਓਗੇ ਕੀਰਤਨ ਕਰਨ ਸਾਰੇ ਬੰਦੇ ਕੱਠੇ ਹੋ ਗਏ
ਜੀ-ਜੀ ਕੋਈ ਨੀ ਰੱਖ ਰੇਆ ਜੀ ਜੱਥਾ ਬਣਾ ਰੇਆ ਆਪਣਾ ਕਾੱਰ ਦਾ ਇੱਕ ਤਬਲਾ ਵਜਾਣ ਵਾਲਾ ਹੈਗਾ ਏ ਸਾਡੇ ਕੋਲ ਏਕ ਵਾਜ਼ਾਂ ਵਜਾਣ ਵਾਲੀ ਹੈਗੀ ਨੇ, ਬਾਕੀ ਆਪਾਂ ਕੁੱਝ ਗਾਏ ਦਾ ਲਿਖਿਆ ਬਾਕੀ ਬਾਪੂ ਜੀ ਹੈਗੇ ਵਿਚ ਅਸ ਲਾਣ ਆਸਤੇ।
ਅੱਛਾ-ਅੱਛਾ।
ਜੀ-ਜੀ।
ਬੜੀ ਵਧੀਆ ਗੱਲ ਐ ਤਾਡਾ ਕਾੱਰ ਜਿੱਥਾ ਬਣਜੇਗਾ ਹੁਨ ਬਾਦ ਦੀ ਲੋੜ ਹੀ ਨੀ ਐ, ਏਕ ਤਬਲਾ ਬਜਾ ਲੇਗਾ, ਏ ਢੋਲਕ ਬਜਾ ਲੇਗਾ, ਇੱਕ ਹਾਰਮੋਨੀਅਮ
ਹਾਂ ਓਈ ਓ ਚੀਜ਼ਾਂ ਨੇ, ਬਾਕੀ ਫੋਨ ਤੋਂ ਦੇਖੋ ਜਿੰਨਾ ਹੋ ਸਕੇ ਅਪ ਸਾਡੇ ਤਾਂ ਅਸੀਂ ਤਾਂ ਡਿਸਕਨੈਕਟ ਹੀ ਰੈਨਾ ਕਿਉਂਕਿ ਸਾਨੂੰ ਪਤਾ ਐ ਨਾ ਫ਼ੋਨ ਦੇ ਹਾਰਮਫੁੱਲਸ ਕੀ ਹੁੰਦੇ ਆ। ਓਨਾਂ ਤੋਂ ਬਚ ਕੇ ਈ ਰਈਦਾ।
ਤੁਆਡੇ ਤਾਂ ਬਾਪੂ ਜੀ ਕੋਲ ਹੈਗਾ ਈ ਐ ਤੁਸੀਂ ਆਪਣੇ ਬਾਪੂ ਦੇ ਫੋਨ ਤੋ ਇੱਕ ਇੰਸਟਾਗ੍ਰਾਮ ਆਈ ਡੀ ਬਣਾ ਲੈਣਾ। ਆਪਣੇ ਜੱਥੇ ਦਾ ਨਾਂ ਨੂੰ ਪਾਕੇ, ਜੋ ਵੀ ਨਾਂ ਰੱਖਣਾ ਹੈਗਾ ਆਪਣੇ ਫੈਮਿਲੀ ਮੈਂਬਰ ਦਾ ਨਾਮ ਤੋਂ ਆਈ ਡੀ ਬੜਾ ਲੈ
ਦੇਖੋ ਹੁਣੇ ਤੁਸੀਂ ਗੱਲ ਕਰ ਰੈ ਓ ਛੋਟਾ ਭਰਾ ਆ ਗਿਆ ਮੇਰਾ ਸਟੇਸ਼ਨ ਤੋਂ ਰੋਟੀ ਖਾ ਕੇ। ਏਨੂੰ ਸਟੇਸ਼ਨ ਤੇ ਰੋਟੀ ਮਿਲ ਜਾਂਦੀ ਉੱਧਰੋਂ ਖਾ ਆਂਦਾ ਐ। ਆ ਗਿਆ ਹੁਣ, ਓਈ ਓ ਚੀਜ਼ ਹੈਗੀ ਆ, ਦੇਖੋ ਢਿੱਡ ਵੀ ਬੋਤ ਵੱਡੀ ਚੀਜ਼ ਹੈਗੀ ਐ।
ਜੇ ਓਨੇ ਸੁਣ ਲਿਆ ਨਾ ਕੁੱਟੇਗਾ ਵੀ ਬੜਾ ਵੀ ਮੈਨੂੰ ਇੰਝ ਕੈਂਦੇ ਓ।
ਠ ਹੈ ਜੀ ਵੇਖੋ ਕੋਲ ਈ ਬੈਠਾ ਐ ਜੀ।
ਅੱਛਾ-ਅੱਛਾ, ਹੁਣ ਕਿਦੀ ਵਾਰੀ ਏ।
ਏਹ ਦੇਖੋ ਐ ਚੀਜ਼ ਹੈਗੀ ਐਂ।
ਹੁਣ ਕਿਥੀ ਵਾਰੀ ਏ।
ਦੇਖੋ ਓਈ ਓ ਚੀਜ਼ ਹੈਗੀ ਐ, ਹੁਣ ਮੇਰੇ ਕੋਲ ਹਲਕੇ-ਹਲਕੇ ਸਾਰੇ ਜਾਣਗੇ। ਹੁਣ ਮੈਂ ਤੁਆਡੇ ਨਾਲ ਗੱਲ ਕਰ ਲਈ ਐ ਬਾਕੀ ਏ ਗੱਲ ਸਾਡੀ ਹੋਜੇਗੀ ਨਾ ਟੋਪਿਕ ਏ ਕੰਪਲੀਟ ਹੁੰਦਾ ਫੇਰ ਮੈਂ ਵੀ ਜਾਵਾਂਗਾ ਹਜੇ ਥਾੜਹੀ ਬੋਤ ਦੇਰ ਵਿੱਚ ਲੁਥੀ ਰੈਗੀ ਦੇਖੋ ਜਾਈਦਾ, ਆਪਾ ਆਈਦਾ ਦੇਖੋ ਸਸੀ ਲੇਕਿਨ ਏਈ ਰਾ ਰਾਜਿਆਂ ਵਾਲੀ ਚੀਜ਼ ਜੇੜੀ ਹੁੰਦੀ ਐ ਆਪਾਂ ਹੁੰਦੇ ਹਾਂ ਨਾ ਓ ਚੀਜ਼ ਨਈ ਛੋੜੀ ਦੀ ਆਪਾਂ। ਹੁਨੇ ਗੱਡੀ ਲਿੱਤੀ ਏ। ਫੇਰ ਅਗਲੀ ਅਲੀ ਕਾਰ ਲਵਾਂਗੇ ਲੇਕਿਨ ਆਪਣਾ ਜੋ ਓ ਏ ਕਰੈਕਟਰ ਨੀ ਛੋੜਨਾ ਆਪਾਂ।
ਸਹੀ ਗੱਲ ਏ।
ਸਟੇਸ਼ਨ ਦੀ ਰੋਟੀ ਖਾਨੀ ਏ ਤੇ ਸਟੇਸ਼ਨ ਦੀ ਖਾਨੀ ਏ।
ਸਈ ਹੈ-ਸਈ ਹੈ ਵਧੀਆ ਗੱਲ ਐ ਮੈਂ ਗਰਮੀ ਵੀ ਵੇਡੀ ਐ ਨਾ ਘਰ ਬਣਾ ਕੇ ਵੀ ਰਾਜੀ ਨੀ।
ਬਾਕੀ ਓਨਾ ਬ ਥੋੜਾ ਕੀਰਤਨ ਵਾਲਾ ਨਾ ਓ ਤਾਂ ਥੋੜਾ ਸੰਤਾਂ ਵਾਲਾ ਮਾਈੰਡ ਸੈਟ ਹੈਗਾ ਕੇ ਆਪਾਂ ਮੰਗ ਕੇ ਈ ਖਾਨਾ।
ਹਾਂਜੀ, ਸਭ ਤੋਂ ਵੱਡੀ ਗੱਲ ਤਾਂ ਏਹੀ ਏ।
ਓਮਾਈਡ ਸੈਟ ਆ ਗਿਆ ਕਿ ਬਈ ਘਰ ਰੋਟੀ ਨੀ ਬਣਾਣੀ ਆਪਾਂ ਗੈਸ ਨੂੰ ਘਰੇ ਚਲਾਣਾ ਈ ਨੀ ਹੈਗਾ।
ਬਿਲਕੁਲ, ਸਭ ਤੋਂ ਵੱਡਾ ਤਾਂ ਏਹੀ ਏ ਨਾ।
ਮੈਨੂੰ ਬੜਾ ਸਾਥ ਦਿੱਤਾ ਏ ਓ ਕੈਂਦੀ ਹਾਂ ਰੋਟੀ ਨੀ ਬੰਨੇਗੀ। ਓ ਏ ਤਿੰਨੋ ਟੈਮ ਕੈਂਦੀ ਏ ਫੇਰ ਆਪਾ ਐਹੀ ਕੇਨੇ ਚਲੋ ਠਈ ਏ ਫੇਰ ਨਈ ਬੰਨੇਗੀ ਤੇ ਨਾ ਹੀ ਬੰਨੇ।
ਬਿਲਕੁਲ ਸਹੀ ਏ ਤੁਹਾਡੀ ਬੇਬੇ ਬੜਾ ਸਾਥ ਦੇਂਦੀ ਆ ਤੁਆਡਾ ਸਾਰਿਆਂ ਦਾ।
ਬਿਲਕੁਲ ਬਿਲਕੁਲ ਦੇਖੋ ਅਭੀ ਥੋੜਾ ਸਾ ਹਲ। ਚਲਕੇ ਨਾ ਅਸੀਂ ਹੋਰ ਇਹ ਸਭ ਚੀਜ਼ਾਂ ਚ ਜਾ ਰਹੇ ਹਾਂ ਬਾਕੀ ਫਿਰ ਆਪਾਂ ਯੂਕੇ ਦਾ ਪਲੈਨ ਬਣਾਇਆ। ਉਥੇ ਆਪਣਾ ਗੁਰਦੁਆਰਾ ਬਣਾਵਾਂਗੇ।
ਅੱਛਾ-ਅੱਛਾ।
ਜਗਤਾੜ ਸਿੰਘ ਰੱਖਾਂਗੇ ਨਾਮ ਜਗਤਾੜ ਸਿੰਘ ਰੱਖਾਂਗੇ ਗੁਰਦੁਆਰੇ ਦਾ ਨਾਮ।
ਅੱਛਾ ਅੱਛਾ ਨਾਮ ਵੀ ਬੜਾ ਸੋਚਿਆ ਤੁਸੀ ਤੇ ਮਤਲਬ ਪੂਰੀ ਪਲੈਨਿੰਗ ਕੀਤੀ। ਕੀਤੀ ਦੀ ਏ ਬਸ ਜਾਣ ਦੀ ਤਿਆਰੀ ਏ ਵੀਜ਼ਾ ਲਗਣਾ ਏ ਬਸ।
ਦੇਖੋ ਪਲੇਨਿੰਗ ਕਰਨੀ ਬਹੁਤ ਜ਼ਰੂਰੀ ਹੋ ਗਈ ਏ ਅਜ ਦੇ ਟਾਇਮ ਚ। ਵੇਖੋ। ਉਹੀ ਚੀਜ਼ਾਂ ਪੂਰੀ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਹੋਈ ਅਜ ਦੇ ਟੇਮ ਵਿੱਚ। ਬਾਕੀ ਓ ਜੀ ਨਾ ਜਦ ਸਾਡੇ ਘਰ ਦੇਖੋ ਕੀਰਤਨੀ ਜਥੇ ਜੀ ਬੈਠੇ ਆ। ਸਾਡੇ ਘਰ ਹਰ ਬੰਦਾ ਬੈਠਾ ਹੈ। ਤਾਂ ਏ ਸਭ ਚੀਜ਼ਾਂ ਲੱਗਣ ਵਾਲੇ ਤਾਂ ਫਿਰ ਆਪਾਂ ਕਿਉਂ ਨਾ ਕਰੀਏ ਕਿਉਂ ਨਾ ਕਰੀਏ।
ਕਿਉਂਕਿ ਅਖੰਡ ਪਾਠ ਵੀ ਘਰ ਹੁੰਦੇ ਈ ਰਹਿੰਦੇ ਨੇ ਵਧੀਆ ਗੱਲ ਐ ਸਕੋ।
ਹੁਣੇ ਹੀ ਨਿਪਟੇ ਆ ਥੋੜ੍ਹੀ ਦੇਰ ਪੇਲੈ।
ਅੱਛਾ।
ਚਲੋ ਬਾਕੀ ਤੁਹਾਡੇ ਨਾਲ ਗੱਲ ਕਰਾਂਗੇ ਫੇਰ ਕਿਸੇ ਨਵੇਂ ਟੋਪਿਕ ਤੇ ਹੈ ਬੱਚਿਆਂ ਨੂੰ ਫੋਨ ਨਹੀਂ ਚਲਾਨਾ ਚਾਹੀਦਾ ਠੀਕ ਐ ਜੀ। ਸਤਿ ਸ੍ਰੀ ਅਕਾਲ ਜੀ।